ਹੈਲੋ
ਹੈਲੋ ਸਤਿ ਸ਼੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ
ਵਧੀਆ ਵਧੀਆ ਤੁਸੀਂ ਸੁਣਾਓ ਤੁਸੀਂ ਕਿੱਦਾਂ ਯਾਦ ਕੀਤਾ ਅਤੇ ਅੱਜ ਬੜੇ ਟਾਈਮ ਬਾਅਦ
ਹਾਂਜੀ ਬਸ ਮੈਨੂੰ ਤੁਹਾਡੇ ਨਾਲ ਥੋੜਾ ਕੰਮ ਸੀ ਤੇ ਮੈਂ ਪਹਿਲੇ ਮੈਂ ਕਿਹਾ ਸੀ ਤੁਹਾਡੇ ਬੈਂਕ ਆਵਾਂਗੀ ਪਰ ਮੈਂ ਕਿਹਾ ਪਹਿਲੇ ਅੱਜ ਸ਼ਾਮੀ ਤੁਹਾਡੇ ਨਾਲ ਘਰ ਹੀ ਗੱਲ ਕਰ ਲਾ ਤੇ ਫੇਰ ਵੀ ਮੈਂ ਪੂਰੇ ਸਮਾਨ ਨਾਲ ਕੱਲ ਬੈਂਕ ਆਵਾਂ
ਅੱਛਾ ਅੱਛਾ ਦੇਖੋ ਕੋਈ ਕੰਮ ਹੁੰਦਾ ਤਾਂ ਹੀ ਯਾਦ ਕਰਦਾ ਦਾ ਬੰਦਾ
ਹਾਂ ਦੇਖੋ ਬਿਜੀ ਲਾਈਫ ਹੀ ਇੰਨੀ ਹੈ ਕਿ ਕੀ ਕਰ ਸਕ
ਹਾਂਜੀ ਹਾਂਜੀ ਇਹ ਤੇ ਹੈਈ ਹੈ ਸਭ ਦਾ ਛੱਡ ਤੇ ਹੁਣ ਬਿਜ਼ੀ ਹੈ, ਹਾਂਜੀ ਦੱਸੋ
ਤੁਸੀਂ ਵੀ ਬਿਜ਼ੀ ਹੁੰਦੇ ਓ ਨਾ ਫਿਰ ਮੈਂ ਕਿਹਾ ਇਸ ਟਾਈਮ ਚੱਲ ਘਰ ਹੋਣਗੇ ਤੇ ਥੋੜਾ ਫ੍ਰੀ, ਫ੍ਰੀ ਹੋ ਨਾ ਬਿਜ਼ੀ ਦੇ ਲਈ ਤੁਸੀਂ
ਨਹੀਂ ਨਹੀਂ ਮੈਂ ਫ੍ਰੀ ਹਾਂ ਇਸ ਟਾਈਮ ਬਸ ਹੁਣੇ ਫ੍ਰੀ ਹੋਈ ਆ ਥੋੜੀ ਪੱਲੇ
ਅੱਛਾ ਤੇ ਮੈਂ ਮੈਨੂੰ ਨਾ ਮੈਂ ਆਪਣੀ ਬੇਟੀ ਦਾ ਨਾ ਅਕਾਊਂਟ ਤੁਹਾਡੇ ਬੈਂਕ ਵਿੱਚ ਖੁਲਵਾਣਾ ਚਾਹ ਰਹੀ ਸੀ ਕਿਉਂਕਿ ਹੁਣ ਉਹ ਕੋਾਲਜ ਜਾਂਦੀ ਹੈ ਨਾ ਤੇ ਫੇਿਰ ਉਹਨੂੰ ਅਹ ਬੈਂਕਿੰਗ ਦੀ ਆਪਣਾ ਸਾਰਾ ਕੰਮ ਕਰਨਾ ਪੈਂਦਾ ਹੈ, ਕਿਉਂਕਿ ਅੱਜ-ਕੱਲ ਫੋਨ ਤੇ ਵੀ ਫੋਨ ਤੇ ਸਾਰੀ ਬੈਂਕਿੰਗ ਨੇੈਟ ਬੈਂਕਿੰਗ ਹੁੰਦੀ ਉਹ ਸਭ ਕੁੱਛ ਹੁੰਦਾ ਤੇ ਫਿਰ ਮੈਂ ਕਿਹਾ ਮੈਂ ਨਾ ਅ ਮੈਂ ਕਿਹਾ, ਮੇਰੀ ਫਰੈਂਡ ਹੈਗੇ ਨੇ ਤੇ ਮੈਂ ਉਹਨਾ ਨੂੰ ਪਹਿਲਾਂ ਪੁੱਛਣਾ ਕੀ-ਕੀ ਪ੍ਰੋਸੀਜਰ ਹੈ ਤੇ ਕੀ ਕਿਹੜੇ- ਕਿਹੜੇ ਡਾਕੂਮੈਂਟ ਚਾਹੀਦੇ ਨੇ? ਮੈਂ ਫਿਰ ਲੈ ਕੇ ਹੀ ਜਾਵਾਂ। ਹਾਂਜੀ।
ਬਸ ਇਹ ਬੀਟੀਆਂ ਦੀ ਏਜ ਕਿੰਨੀ ਹੈ ਤੁਹਾਡੀ? ਦੇਰ
ਮੇ ਬੇਟੇ ਦੀ ਏਜ ਟਵੈਂਟੀ ਟੂ ਹੈਗੀ।
ਅੱਛਾ-ਅੱਛਾ, ਤੇ ਦੋ ਤੇ ਆਈ ਡੀ ਚਾਹੀਦੀਆਂ ਉਹਦੀਆਂ ਆਈ ਡੀ ਪ੍ਰੂਫ। ਉਹ ਤੇ ਉਹ ਤੇ ਆਧਾਰ ਹੋ ਗਿਆ, ਔਰ ਪੈਨ ਹੋ ਗਿਆ। ਠੀਕ ਹੈ, ਉਹ ਤੇ ਕੰਪਲਸ਼ਨ ਹੈਗੇਆ ਅੱਜ-ਕੱਲ ਤੇ ਬਾਕੀ ਦੋ ਫੋਟੋਜ਼ ਚਾਹੀਦੀਆਂ। ਤੇ ਬਾਕੀ ਫੋ ਫੋਮ ਜਿਹੜਾ ਫਿਲ ਕਰਕੇ ਬਸ ਸਿਗਨੇਚਰ ਚਾਹੀਦੇ ਨੇ। ਤੇ ਅਗਰ ਕਿਸੇ ਦਾ ਇੱਧਰ ਅਕਾਊਂਟ ਹੈਗਾ ਹੈ, ਤੇ ਅ਼ਤੇ ਐਦਾ ਆ ਕੀ ਕਹਿੰਦੇ, ਨੇ ਓਹਨੂੰ ਗਵਾਹੀ।
ਹਾਂ ਗਰੰਟੀ ਚਾਹੀਦੀ ਹੈ।
ਚਾਹੀਦੀ ਹੈ ਬਸ।
ਹਾਂਜੀ-ਹਾਂਜੀ।
ਤੇ ਬਸ ਉਹਦੇ-ਉਹਦੇ ਸਿਗਨੇਚਰ ਇੱਕ ਦੇ ਹੀ ਚੱਲ ਜਾਣਗੇ ਉਹ ਤੇ ਜ਼ਿਆਦਾ ਨਹੀਂ ਚਾਹੀਦੇ। ਬਾਕੀ ਹਾਂ ਔਰ ਹਾਂਜੀ, ਤੁਸੀਂ ਦੱਸੋ ਕੀ ਕਹਿ ਰਹੇ ਸੀ?
ਤੇ ਮੈਂ ਕਹਿ ਰਹੀ ਸੀ ਕੇ ਅਗਰ ਜਿਸ ਤਰ੍ਹਾਂ ਅਕਾਂਟ ਖੁਲਵਾਣਾ ਹੈ ਕੋਈ ਡਾਊਨ ਪੇਮੈਂਟ ਮਤਲਬ ਸਟਾਰਟਿੰਗ ਪੇਮੈਂਟ ਵੀ ਹੁੰਦੀ ਹੈ ਕੋਈ?
ਹਾਂ, ਇਹ ਤੇ ਦੇਖੋ ਅਗਰ ਮ ਏਹ ਚ ਹੁੰਦੇ ਤੇ ਇਹਨਾਂ ਦਾ ਜੀਰੋ ਬੈਲੈਂਸ ਖੁੱਲ ਜਾਣਾ ਸੀ। ਤੁਹਾਡੇ ਨੇਬਰ ਚ ਹੈਗੇ ਨੇ ਤੇ ਇਹਨਾਂ ਉਹਦਾ ਟੂ ਥਾਊਜੈਂਟ ਤੇ ਲੱਗੇਗਾ, ਜਿਹੜੀ ਮੇਰੀ ਬ੍ਰਾਂਚ ਸੀ। ਠੀਕ ਹੈ ਇਨ ਕੇਸ ਉਹ ਹੋਰ ਦੂਸ ਪ੍ਰੀ ਬ੍ਰਾਂਚਿਸ ਦੇਖਦੇ ਹੋ ਉਹ ਅਲੱਗ ਅਲਗ-ਬ੍ਰਾਂਚਿਸ ਦੇ ਅਲੱਗ-ਅਲੱਗ ਹਿਸਾਬ ਨਾਲ ਪੇਮੈਂਟ ਆਉਂਦੀ ਦੀ ਹੈ, ਜੋ ਵੀ ਐ, ਸਾਨੂੰ ਹਾਂ ਮਿਨੀਮਮ। ਪੇਮੈਂਟ ਕਰਵਾਣੀ ਪੈਂਦੀ ਹੈ ਤੁਹਾਨੂੰ। ਸੇਵਿੰਗ ਅਕਾਊਂਟ ਇਸ ਨਾ ਸਾਨੂੰ ਕੁਛ ਨਾ ਕੁਛ ਮਤਲਬ ਪਹਿਲੇ ਕਰਵਾਣਾ ਪਏਗਾ। ਤੇ ਐ ਹੁਣ ਜਿਹੜੇ ਮੇਰੀ ਬ੍ਰਾਂਚ ਏ ਨਾ ਮੇਰੀ ਬ੍ਰਾਂਚ ਅਗਰ ਤੁਹਾਨੂੰ ਨੀਅਰ ਪੈਂਦੀ ਹੈ ਆਪਣੇ ਐਡ ਰੈਸ ਤੇ ਫਿਰ ਤੇ ਤੁਸੀਂ ਦੇਖੋ ਇਧਰ ਹੀ ਖੁਲਵਾਉਣ ਦਾ ਬੈਨੀਫਿਟ ਹੈ ਤੁਹਾਨੂੰ ਕਿਤੇ ਦੂਰ ਪੈ ਰਹੀ ਹੈ ਤੇ ਆਪਣੇ ਨੇੜੇ ਤੇੜੇ ਬ੍ਰਾਂਚ ਕਿਤੋਂ ਪਤਾ ਕਰ ਲੈਨਾ ਕਿੰਨੀ ਕੁ ਮਤਲਬ ਲੱਗੇਗੀ ਉਹਦੇ ਚ
ਠੀਕ ਐ, ਤੇ ਤੁ ਤੁਹਾਡੀ ਬ੍ਰਾਂਚ ਚ ਦੋ ਹਜ਼ਾਰ ਤੋਂ ਖੁੱਲੇਗਾ।
ਬ੍ਰਾਂਚ ਚ ਤੇ ਸਭ ਤੋਂ ਮਿਨੀਮਮ ਏ ਹਲੇ। ਤੇ ਇਨਕੇਸ ਅਗਰ ਤੁਸੀਂ ਦੂਸਰੀ ਬ੍ਰਾਂਚਸ ਤੇ ਹਾਈ ਹੁੰਦਾ। ਦਿੱਤਾ ਜਾਏਗਾ ਤਾਂ ਉਹਨਾਂ ਦੀ ਬ੍ਰਾਂਚ ਚ ਚੱਲ ਗਏ।
ਠੀਕ ਹੈ ਤੇ ਫਿਰ ਵੈਸੇ ਕਿਹੜਾ ਇਹਦਾ ਕਰੰਟ ਅਕਾਊਂਟ ਖੁਲਵਾਵਾਂ ਜਾਂ ਸੇਵਿੰਗ ਅਕਾਊਂਟ ਕਿਹੜਾ ਬੈਨੀਫਿਸ਼
ਦੇਖੋ ਸੇਵਿੰਗ ਅਕਾਊਟ ਵਿੱਚ ਈ ਬੈਨੀਫਿਸ਼ਅਲ ਐ ਕਰੰਟ ਅਕਾਊਂਟ ਤੇ ਬਿਜ਼ਨਸ ਦੇ ਪਰਪਜ਼ ਤੋਂ ਹੋਣਾ ਮੇਰੇ ਲਈ ਮੈਂ ਸੋਚਿਆ ਕਿ ਸਹੀ ਹੈਗਾ।
ਅੱਛਾ ਅੱਛਾ ਤੇ ਹਾਂ, ਠੀਕ ਐ। ਤੇ ਮੇਰੀ ਬੇਟੀ ਦੀ ਨਾ ਮੈਂ ਕੁਛ ਇਸ਼ ਇਨਸ਼ੋਰੈਂਸ ਵੀ ਕਰਾਣਾ ਚਾਹ ਰਹੀ ਸਾਂ ਜਾਂ ਫਿਰ ਫਿਕਸ ਡਿਪੋਜਿਟ ਕੁਛ ਇਹਦੇ ਨਾਲ ਜਿਸ ਤਰ੍ਹਾਂ ਕਰਾਣਾ ਚਾਹ ਰਹੀ ਗੱਲ ਐ ਤੇ ਜੇ ਛੋਟੀ ਬੇਟੀ ਐ ਐ ਐ ਤੇ ਬਾਈ ਸਾਲ ਦੀ ਏ ਨਾ। ਇੱਕ ਬੇਟੀ ਛੋਟੀ ਵੀ ਹੈਗੀ ਹਾਂ ਉਹ
ਤੁਸੀਂ ਜਿਹੜੀ ਹਾਂ ਹਾਂਜੀ ਹਾਂਜੀ ਅੱਛਾ ਤੇ ਤੁਸੀਂ ਕਿਸ ਪਰਪਜ਼ ਤੋਂ ਕਰਵਾਉਣਾ ਚਾਹੁੰਦੇ ਹੋ ਐਜੂਕੇਸ਼ਨ ਪਰਪਜ਼ ਤੋਂ ਕਰਵਾਉਣਾ ਚਾਹੁੰਦੇ ਹੋ ਜਾਂ ਫਿਰ ਮਤਲਬ ਮੈਰਿਜ ਦੇ ਪਰਪਜ਼ ਹੋ ਗਿਆ ਜਾ ਫਿਲਿਨ ਫਿਊਚਰ ਉਹਦੇ ਕਾ ਮੈਂ।
ਹਾਂਜੀ ਮੈਂ ਤੇ ਵੈਸੇ ਹਜੇ ਤੇ ਉਹ ਵੀ ਆਪਾਂ ਸਟੱਡੀਜ਼ ਵਾਸਤੇ ਹੀ ਕਹਿਣਾ ਸੀ। ਚਾਂਹਦੀ ਆ ਕਿ ਕੱਲ ਨੂੰ ਹਾਂ ਫਿਊਚਰ ਲਈ ਉਹਦੀ ਹਾਂ ਹਾਂਜੀ ਜਿਹੜਾ ਹੂੰ
ਤਰ੍ਹਾਂ ਦੇ ਪਲੈਨਜ ਹੁੰਦੇ ਨੇ ਲਾਈਫ ਇੰਸ਼ੋਰੈਂਸ ਵਿੱਚ ਇਹ ਤਰਫ ਦਾ ਪਲੈਨ ਨਹੀਂ ਹੁੰਦਾ।। ਬਹੁਤ ਸਾਰੇ ਪਲੈਨਜ ਹੁੰਦੇ ਨੇ। ਅਗਰ ਤੁਸੀਂ ਤੁਸੀਂ ਐਫ ਤੁਸੀਂ ਕਰਾਂਦੇ ਹੋ ਉਹਦੇ ਤੇ ਤੁਹਾਨੂੰ ਇਹ ਹੈ ਕਿ ਫਿਕਸਡ ਇੰਟਰਸਟ ਤੁਹਾਨੂੰ ਮਿਲਣੇ ਹੀ ਮਿਲਣੇ ਆ। ਠੀਕ ਹੈ ਤੇ ਇੱਕ ਹੁੰਦਾ ਸਾਡੇ ਕੋਲ ਮਾਰਕੀਟ ਬੇਸ ਪਲੈਨ ਹੁੰਦਾ। ਇਨ ਲਾਈਫ ਇੰਸ਼ੋਰੈਂਸ ਵਿੱਚ ਇੱਕ ਹੁੰਦੇ ਨੇ ਗਰੰਟਿਡ ਪਲੈਨ ਹੁਣ ਤੁਸੀਂ ਮਾਰ ਕਿਸ ਬੇਸ ਪਲੈਨ ਅਗਰ ਜਾਂਦੇ ਹੋ ਤੇ ਉਹਦੇ ਵਿੱਚ ਵੀ ਬੈਨੀਫਿਟ ਹੈਗੇ ਨੇ ਤੇ ਗਰੰਟਿਡ ਇਹ ਤੇ ਹੈ ਕਿ ਜੋ ਤੁਹਾਨੂੰ ਕੰਪਨੀ ਨੇ ਕਹਿ ਦਿੱਤਾ। ਉਹ ਦੇਣਾ ਹੀ ਦੇਣਾ ਕੰਪਨੀ ਨੇ ਮਤਲਬ ਚਾਹੇ ਉਹਨੂੰ ਲੋਸ ਹੋ ਰਿਹਾ ਚਾਹੇ ਉਹਨੂੰ ਪ੍ਰੋਫਿਟ ਹੋ ਰਿਹਾ ਉਹ ਤੁਹਾਨੂੰ ਦੇ ਹੀ ਦੇ ਦੇ ਹੀ ਦੇਵੇਗੀ ਤੇ ਇਨ ਕੇਸ ਅਗਰ ਤੁਸੀਂ ਮਾਰਕੀਟ ਬੇਸ ਵਿੱਚ ਤੁਸੀਂ ਅਗਰ ਲਾਈਫ ਇੰਸ਼ੋਰੈਂਸ ਦਾ ਪਲੈਨ ਲੈਂਦੇ ਹੋ ਕੋਈ ਵੀ ਤੇ ਉਹਦੇ ਚ ਸਰ ਤੁਹਾਡਾ ਪੈਸਾ ਜਿਹੜਾ ਤੁਹਾਡਾ ਪ੍ਰੀਮੀਅਮ ਆ ਰਿਹਾ ਨਾ ਉਹ ਮਾਰਕੀਟ ਚ ਇਨਵੈਸਟ ਕਰਦੇ ਨੇ ਮਾਰਕੀਟ ਚ ਇਨਵੈਸਟ ਕਰਨ ਦਾ ਮਤ ਮਤਲਬ ਇਹ ਕਿ ਮਾਰਕੀਟ ਅਗਰ ਅਪ ਹੋ ਰਹੀ ਹੈ ਤੇ ਤੁਹਾਡਾ ਜਿਹੜਾ ਪ੍ਰੋਫਿਟ ਹੈ ਉਹ ਵੀ ਅੱਪ ਹੋ ਰਿਹਾ। ਮਤਲਬ ਮਾਰਕੀਟ ਦੇ ਕੁੱਛ ਸ਼ੇਅਰਸ ਵਿੱਚ ਇਨਵੈਸਟ ਕਰ ਦਿੰਦੇ ਨੇ। ਉਹ ਕੰਪਨੀ ਹੋਲਡਰਸ ਨੂੰ ਪਤਾ ਹੁੰਦਾ ਏ ਜਿਹੜੇ ਮਤਲਬ ਅੱਗੇ ਮੈਨੇਜਰ ਲਗਾਏ ਦੇ ਨੇ ਉਹਨਾਂ ਨੂੰ ਪਤਾ ਹੁੰਦਾ ਕਿ ਤੁਹਾਡੇ ਕਿਹੜੇ ਇਸ ਟਾਈਮ ਕਿਹੜਾ ਜਿਹੜਾ ਸਾਡਾ ਸ਼ੇਅਰ ਹੈ ਉਹ ਪ੍ਰੋਫਿਟ ਏਚ ਜਾ ਰਿਹਾ ਤੇ ਉਹ ਉਹੀ ਉਹੀ ਉਹੀ ਸ਼ੇਅਰ ਵਿੱਚ ਤੁਹਾਡੇ ਅ ਜਿਹੜਾ ਪ੍ਰੀਮੀਅਮ ਆਏਗਾ ਉਹਨੂੰ ਡਿਵਾਈਡ ਕਰਕੇ ਅ ਲਗਾ ਦਿੰਦੇ ਨੇ, ਇਨਵੈਸਟ ਕਰ ਦਿੰਦੇ ਨੇ। ਉਹਦਾ ਮਿਨੀਮਮ ਜਿਹੜਾ ਟਾਈਮ ਪੀਰੀਅਡ ਹੁੰਦਾ ਉਹ ਪੰਜ ਸਾਲ ਦਾ ਹੁੰਦਾ। ਉਹ ਤੁਹਾਡੇ ਨੀ ਮਰਜ਼ੀ ਏ ਤੁਸੀਂ ਪੰਜ ਮਨੀਮਮ। ਜਿਹੜਾ ਟਾਈਮ ਪੀਰੀਅਡ ਪੰਜ ਸਾਲ ਦਾ ਤੇ ਤੁਹਾਡੀ ਮਰਜ਼ੀ ਏ ਤੁਸੀਂ ਤੁਸੀਂ ਉਹਨੂੰ ਦਸ ਸਾਲ ਲੋ, ਚਾਹੇ ਉਹ ਤੁਸੀਂ ਪੰਦਰਾਂ ਸਾਲ ਲੋ। ਤੇ ਇਹਦਾ ਬੈਨੀਫਿਟ ਸਭ ਤੋਂ ਵੱਡਾ ਇਹ ਕਿ ਮਾਰਕੀਟ ਦੀ ਜਿਹੜੀ ਅ ਜਦੋਂ ਮਾਰਕੀਟ ਪ੍ਰੋਫਿਟ ਤੇ ਹੁੰਦੀ ਏ ਨਾ। ਤੇ ਇੱਕੋ ਦਮ ਪੀਕ ਤੇ ਜਾਂਦੀ ਏ। ਤੇ ਲੋਸ ਤੇ ਵੀ ਇੱਕੋ ਦਮ ਆਂਦੀ ਏ। ਇਹ ਵੀ ਏ ਬਟ ਇਹ ਨੀ ਹੈ ਕਿ ਪੰਜ ਸਾਲ ਨੇ, ਪੰਜ ਸਾਲਾਂ ਚ ਕਦੇ ਅਗਰ ਲੋਸ ਤੇ ਹੈਗੀ ਏ ਮਾਰਕੀਟ ਤੇ ਪੰਜ ਸਾਲਾਂ ਚ ਕਦੇ ਨਾ ਕਦੇ ਤਾਂ ਪ੍ਰੋਫਿਟ ਤੇ ਵੀ ਜਾਏ ਮਾਰਕਿੱਟ ਮਤਲਬ ਇਹ ਕਹਿਣਦਾ ਮਤਲਬ ਏ ਲੈਦੇ ਕੇ ਪ੍ਰੋਫਿਟ ਈ ਹੁੰਦ ਅਗਰ ਤੁਸੀਂ ਇਹਦੇ ਚ ਵੀ ਕਰੋਗੇ ਨਾ ਤੇ ਇਹਦੇ ਚ ਵੀ ਪ੍ਰੋਫਿਟ ਈ ਹੋਏਗਾ ਲਾਈਫ ਇੰਸ਼ੋਰੈਂਸ ਇੱਕ ਲਾਈਫ ਕਵਰ ਤੁਹਾਡਾ ਨਾਲ ਚੱਲਦਾ ਰਹੇਗਾ ਟੈਨ ਟਾਈਮਸ ਦਾ। ਜਿਵੇਂ ਤੁਸੀਂ ਪ੍ਰੀਮੀਅਮ ਦੇ ਰੇ ਓ ਸਾਲ ਦਾ ਤੁਸੀਂ ਦੇ ਰੇ ਓ ਫੋਟੀ ਏਟ ਥਾਊਜੈਂਡ। ਤੇ ਟੈਨ ਟਾਈਮਸ ਇਹਦਾ ਪ੍ਰੀਮ ਅ ਪ੍ਰੀਮੀਅਮ ਦਾ ਟੈਨ ਟਾਈਪਸ ਤੁਹਾਡ ਟੈਨ ਟਾਈਮ ਤੁਹਾਡਾ ਕਵਰ ਚਲੇਗਾ ਨਾਲ ਮਲਬ ਚਾਰ ਅੱਸੀ ਦਾ ਤੁਹਾਡਾ ਕਵਰ ਹੋਏਗਾ ਨਾਲ ਇਹਦੇ ਚ ਕੋਈ ਮਿਸਹੇਪ ਹੋ ਜਾਂਦੀ ਏ। ਖੁਦਾ ਨਾ ਖਸਦਾ। ਤੇ ਤੁਹਾਨੂੰ ਚਾਰ ਅੱਸੀ ਦਾ ਫੇਰ ਮਿਲਦਾ ਏ ਚਾਰ ਲੱਖ ਅਸ ਸੀਗਾ ਐਵੇਂ ਤੁਹਾਨੂੰ ਮੈਮ ਬਤਾਈਏ ਕਿ ਅੜਤਾਲੀ ਹਜ਼ਾਰ ਦਾ ਪ੍ਰੀਮੀਅਮ ਮੇਰੇ ਖ਼ਿਆਲ ਪ੍ਰੀਮੀਅਮ ਸ਼ੈਦ ਸਾਲ ਦਾ ਸੱਠ ਵੀ ਹੋ ਸਕਦਾ ਏ। ਉਹ ਤੁਹਾਡੇ ਤੇ ਡਿਪੈਂਡ ਕਰਦਾ ਕਿੰਨਾ ਤੁਸੀਂ ਕਰਵਾ
ਫੇਰ ਮ ਜੈਸਾ ਮੇਰੇ ਬੇਟੀ ਛੋਟੀ ਏ ਫੇਰ ਉਹਦੇ ਲਈ ਇਹ ਵਾਲਾ ਪਲੈਨ ਈ ਸਹੀ ਰੇਗਾ।
ਹਾਂ ਬੈਸਟ ਏ ਹੁਣ ਤੇ, ਤੁਸੀਂ ਟਾਈਮ ਪੀਰੀਅਡ ਜ਼ਿਆਦਾ ਲੈਲੋ ਜਿਵੇਂ ਪੰਜ ਸਾਲ ਦਾ ਏ ਨਾ ਤੇ ਤੁਸੀਂ ਦੱਸ ਦਾ ਕਰਵਾ ਲਓ ਤੁਹਾਡੀ ਬੇਟੀ ਦੇਖੋ ਅਜੂ ਟਾਈਮ ਤਕ ਉਹਦਾ ਮੰਨ ਲੋ ਪੰਜ ਸਾਲ ਦਾ ਵੀ ਕਰਵਾਂਦੇ ਓ ਤੁਸੀਂ ਪੇਹਲੇ ਪੰਜ ਦਾ ਕਰਵਾ ਲੋ। ਤੁਹਾਡਾ ਜਿਹੜਾ ਟਾਈਮ ਪੀਰੀਅਡ ਏ ਬਾਅਦ ਵਿੱਚੋ ਤੁਸੀਂ ਅਡਜਸਟ ਚੇਂਜ ਵੀ ਕਰਵਾ ਸਕਦੇ ਓ ਅਪਡੇਟ ਵੀ ਕਰਵਾ ਸਕਦੇ ਹੋ ਉਹਦੇ ਚ ਦੁਬਾਰਾ ਰੀਨਿਊ ਕਰਵਾ ਕੇ ਨਾ ਉਹਦੇ ' ਫਾਈਵ ਈਅਰਸ ਹੋਰ ਐਡ ਕਰਵਾ ਲੈਣਾ ਤੇ ਤੁਹਾਡੇ ਚੱਲਦੀ ਰਹੇਗੀ ਪੋਲਿਸੀ ਵੀ ਅੱਗੇ ਚੱਲਦੀ ਯੇ ਲਾਈਫ ਕਵਰ ਫਿਰ ਵੀ ਚੱਲਦਾ ਰਹੇਗਾ
ਹ ਇਹ ਬੈਨੀਫਿਸ਼ਅਲ ਲੱਗ ਰਿਹਾ ਮੈਨੂੰ
ਤੇ ਬਾਕੀ ਅਗਰ ਤੁਸੀਂ ਜਿਵੇਂ ਹੁਣ ਅ ਦੂਜੇ ਲੈਂਦੇ ਹੋ ਲੋਂਗ ਟਰਮ ਵਾਲਾ ਮਤਲਬ ਗਰੰਟਿਡ ਵਾਲਾ ਗਰੰਟਿਡ ਵਾਲੇ ਚ ਹੈ ਕਿ ਜਿਹੜਾ ਕੰਪਨੀ ਦੇ ਤੁਹਾਨੂੰ ਪੈਸਾ ਤਾਂ ਕਹ ਉਹ ਮਿਲਲੀ ਜਾਣਾ ਤੁਹਾਨੂੰ ਮਤਲਬ ਅਗਰ ਕਹਿ ਦਿੱਤਾ ਅਹ ਤੁਸੀਂ ਦਸ ਸਾਲ ਤੱਕ ਇੰਨਾ ਪੇ ਕਰਨਾ ਹੈ ਤੇ ਬਾਰਵੇਂ ਸਾਲ ਤੁਹਾਨੂੰ ਇੰਨਾ ਮਿਲ ਜਾਏਗਾ ਕਵਰ ਉਹਦੇ ਚ ਵੀ ਚੱਲੇਗਾ ਤੁਹਾਨੂੰ ਬਸ ਉਹਦੇ ਚ ਇਹ ਇਹ ਕਿ ਉਹਦੇ ਚ ਫਿਕਸ ਅਮਾਊਂਟ ਮਿਲੇਗਾ ਨਾ ਘੱਟ ਤੇ ਨਾ ਜ਼ਿਆਦਾ ਜਿੰਨਾ ਉਹਨਾਂ ਨੇ ਚਲੋ ਨਹੀਂ ਮਿਲੇਗਾ ਬਸ ਤੇ ਬਾਕੀ ਇਹਦੇ ਚ ਆਏ ਕਿ ਇਹਦੇ ਚ ਤੁਹਾਡਾ ਅ ਮਤਲਬ ਵੱਧ ਵੀ ਸਕਦਾ ਹੈ ਜਿਹੜਾ ਮਤਲਬ ਐਕਸਪੈਕਟ ਤੇ ਅਸੀਂ ਕਰਨੇ ਹਾਂ ਡਬਲ ਹੀ ਹੋਏ ਡਬਲ ਤੋਂ ਵੀ ਵੱਧ ਸਕਦਾ ਮਤਲਬ ਮਾਰਕ ਕਈ ਵਾਰ ਐਸੀ ਪ੍ਰੋਫਿਟ ਤੇ ਆ ਜਾਂਦੀ ਹੈ ਕਿ ਡਬਲ ਦੋ ਹਾਈ ਹੁੰਦਾ ਕਈ ਵਾਰ
ਹਾਂ ਇਹ ਵੀ ਠੀਕ ਹੈ
ਹਾਂ ਮਾਰਕੀਟ ਬੇਸ ਵੈਸੇ ਵੀ ਬੈਸਟ ਹੈ
ਹਾਂਜੀ ਹਾਂਜੀ ਚਲੋ ਠੀਕ ਹੈ ਮੇਰੇ ਹਸਬੈਂਡ ਆਉਂਦੇ ਨੇ ਫਿਰ ਮੈਂ ਉਹਨਾਂ ਨਾਲ ਕਰ ਲੈਂਦੀ ਹ ਸੀ ਸਲਾਹ ਕਰ ਲੈਂਨੇ ਹਾਂ ਤੇ ਦੇਖਣੀ ਆ ਫੇਿਰ ਅਹ ਕਿਹੜੇ ਵਾਲਾ ਮੈਂ ਕਰਾਣਾ ਹੈ ਤੇ ਮੈਂ ਗਲ ਸੁ ਨਾ ਮੈਨੂੰ ਮੈਨੂੰ ਨਾ ਉਹਦੇ ਵਾਸਤੇ ਤੇ ਮਤਲਬ ਹੋਂਦਾ ਹੈ ਬੈਂਕਿੰਗ ਵੀ ਨਾਲ ਕੀਦੀ ਹੈ ਕਿਉਂਕਿ ਕਾਲਜ ਜਾਣਾ ਬੱਚੇ ਨੇ ਤੇ ਪੇਟੀਐਮ ਨੰਬਰ ਚਾਹੀਦਾ ਹੈ ਜਾਂ ਪ ਮਤਲਬ
ਹਾਂਜੀ ਜੀ ਔ ਨੇਟ ਬੈਂਕਿੰਗ ਵੀ ਸਾਰੇ ਕੁਛ ਹੋ ਜਾਏਗੀ ਉਹ ਐਪ ਵਗੈਰਾ ਜ ਤੇ ਡਾਊਨਲੋਡ ਕਰਵਾਦਾਂਗੇ। ਗ੍ਰਾਂਹਕ ਆਓਗੇ ਤੇ ਹੈ ਹੀ ਬੈਂਕ ਚ ਅਗਰ ਤੁਸੀਂ ਮੇਰੀ ਬ੍ਰਾਂਚ ਵਿੱਚ ਵਿਜਿਟ ਕਰੋਗੇ ਤਾਂ ਵੀ ਠੀਕ ਹੈ ਇਨਕੇਸ ਦੂਜੀ ਬ੍ਰਾਂਚ ਚ ਆਉਂਦੇ ਹੋ ਤੇ ਮੈਨੂੰ ਇੱਕ ਵਾਰ ਕੋਲ ਕਰ ਲੈਣਾ। ਮੈਂ ਆਪਣੇ ਕਿਸੇ ਨੋਨ ਨੂੰ ਕਹਿ ਤੁਹਾਡਾ ਕੰਮ ਕਰਵਾਦਾਂਗੀ ਫਿਰ ਜਲਦੀ।
ਹਾਂਜੀ- ਹਾਂਜੀ ਮੈਂ ਏਟੀਐਮ ਕਾਰਡ ਵੀ ਚਾਹੀਦਾ ਹੈ ਮਤਲਬ ਸਾਰਾ ਮਤਲਬ ਸਾਰੀ ਡਿਟੇਲ ਉਹਦੇ ਫੋਨ ਚ ਆਇਆ। ਮੈਨੂਅਲ ਪੂਰਾ ਪ੍ਰੋਪਰ
ਹਾਂ, ਉਹ ਨੈਟ ਬੈਂਕਿੰਗ ਅੱਜ ਕੱਲ੍ਹ ਨੈੱਟ ਬੈਂਕਿੰਗ ਓਨ ਕਰਕੇ ਹੀ ਦਿੰਦੇ ਨੇ ਨਾਲੇ। ਤੁਹਾਡਾ ਪਹਿਲੇ ਫੋਰਮ ਫਿਲ ਕਰ ਦਿੰਦੇ ਨਾ। ਤੇ ਫੋਨ ਦੇ ਜਰੀਏ ਉਹਨਾਂ ਨੂੰ ਸਿੱਧਾ ਤੁਸੀਂ ਇਹ ਕਹਿ ਦੇਣਾ ਹਮਾਰੀ ਨੈਟ ਬੈਂਕਿੰਗ ਵੀ ਓਨ ਕਰਨੀ ਹੈ ਤੋ ਉਹ ਓਨ ਕਰ ਤੁਹਾਡੀ ਇਹ ਐਪ ਵਗੈਰਾ ਇੰਸਟਾਲ ਕਰਵਾ ਦੇਣਗੇ ਜਿਹੜੀ ਮੋਬਾਈਲ ਐਪ ਹੁੰਦੀ ਹੈ। ਅਤੇ ਉਹਦੇ ਤੁਹਾਡੀ ਨੈਟ ਬੈਂਕਿੰਗ ਚੱਲ ਜਾਏਗੀ। ਬਸ ਜਿੱਦਾਂ ਤੁਸੀਂ ਯੂ। ਕਰਨਾ ਫਿਰ ਕਰੋ।
ਚਲੋ ਬੜਾ ਚਲੋ ਬੜੀ ਤੁਸੀਂ ਮੈਨੂੰ ਜਾਣਕਾਰੀ ਦਿੱਤੀ ਹੈ ਬਲਕਿ ਮੇਰਾ ਟਾਈਮ ਵੀ ਸੇਵ ਹੋ ਗਿਆ ਮੈਂ ਆਉਂਦੀ ਫਿਰ ਤੁਹਾਡੇ ਕੋਲ ਪਹਿਲੇ ਪੁੱਛ ਵਿੱਚ ਦੀ ਤੇ ਮੈਨੂੰ ਸਗੋਂ ਹੁਣ ਘਰ ਬੈਠੇ- ਬੈਠੇ ਸਾਰੀ ਇਨਫੋਰਮੇਸ਼ਨ ਮਿਲ ਗਈ। ਤੁਹਾਡੇ ਤੋਂ ਤੇ ਮੈਂ ਕੱਲ ਜੋ ਜੋ ਜੋ ਜੋ ਡੋਕੂਮੈਂਟ ਤੁਸੀਂ ਕਹੇ ਨੇ ਨਾ ਤੇ ਮੈਂ ਸਵੇਰੇ ਪੂਰੇ ਲੈ ਆਵਾਂਗੀ ਤੇ ਸਵੇਰੇ ਤੁਸੀਂ ਮੈਨੂੰ ਮਿਲੋਗੇ ਨਾ ਬੈਂਕ ਚ।
ਹਾਂ ਹਾਂ ਮੈਂ ਤੇ ਆਪਣੀ ਬ੍ਰਾਂਚ ਵਿੱਚ ਮਿਲਜਾਂਗੀ ਤੁਹਾਨੂੰ। ਤੁਸੀਂ ਆਣਾ। ਗਿਆਰਾਂ ਵਜੇ ਦੇ ਕਰੀਬ ਹੀ ਆਣਾ। ਕਿਉਂਕਿ ਦਸ ਵਜੇ ਥੋੜਾ ਅਸੀੰ ਸਿਸਟਮ ਵਗੈਰਾ ਓਨ ਹੋਏ ਦੇ ਹੁੰਦੇ ਨੇ ਤੇ ਨੈਟ ਵਗੈਰਾ ਕਈ ਵਾਰ ਨਹੀਂ ਚੱਲਦਾ ਤੇ ਲੇਟ ਹੋ ਜਾਂਦਾ।
ਠੀਕ ਹੈ ਚਲੋ ਸਵੇਰੇ- ਸਵੇਰੇ ਮਿਲਣੇ ਆ ਫਿਰ।
ਹਾਂਜੀ- ਹਾਂਜੀ ਕੋਈ ਨਹੀਂ ਸ਼ੋਰ।
ਆਹ।
ਠੀਕ ਹੈ ਜੀ ਹਾਂ ਓਕੇ ਬਾਏ।